ਸਤਿ ਸ੍ਰੀ ਅਕਾਲ।
ਹੋਰ ਕੀ ਕਰ ਰਹੇ ਸੀ।
ਬਸ ਬਣਾ ਲੀਯ ਰੋਟੀ।
ਇਕ ਦਿਨ ਹਿਮਾਂਸ਼ੀ ਮਾਸੀ।
ਜੀਜੂ ਨੂੰ ਕਹੋ ਸਤਿ ਸ਼੍ਰੀ ਅਕਾਲ।
ਹਾਂ ਮਾਸੀੇ ਸਤਿ ਸ਼੍ਰੀ ਅਕਾਲ। ਰੋਟੀ ਖਿਲਾ ਰਿਹੈ ਇਹਨੂੰ ਆਪ ਨਹੀਂ ਖਾ ਰਿਹਾ।
ਅੱਛਾ।
ਹੂ
ਠੀਕ ਹੈ ਪ੍ਰੰਭ ਖੂਆ ਰਿਆ।
ਰੱਬ ਨੂੰ ਖਵਾ ਰਹੇ ਨੇ।
ਅੱਛਾ ਆਪ ਨਹੀਂ ਖਾ ਰਹੇ।
ਹੂ ਆਪ ਤਾਂ ਖਾ ਲਈਏ ਇਹ ਖਾ ਨਹੀ ਰਿਹਾ ਆਪ।
ਅੱਛਾ, ਅੱਛਾ।
ਸਲੋਅ ਸਲੋ ਖਾਂਦਾ ਹੈ ਮੂੰਹ ਦੇ ਸਾਈਡ ਚਲਾ ਕੇ ਬਹਿ ਜਾਏਗਾ ਹਾਂ। ੍ ਹੂ ਮੈਂ ਕੀ ਕਰ ਰਹੀ ਆ।
ਹਾਂ।
ਮਿੰਨੀ ਤਾਂ ਆਉਂਦੇ ਦੁਪਹਿਰੇ ਰੋਟੀ ਖਾਣ। ਲੰਚ ਲੈ ਕੇ ਜਾਂਦਾ ਹੁ।
ਅੰਬਾਲਾ ਦੂਰ ਪੈਦਾ ਤਾਂ ਕਰਕੇ।
ਹੁਣ ਕਹਿ ਰਹੇ ਆ ਕਿ ਵੀ ਪੰਚਕੂਲਾ ਹੀ ਹੋਜੂਗਾ ਹੁ।
ਹੁਣ ਇਹ ਕਿੱਥੇ ਆ।
ਹੁਣ ਤਾਂ ਸਤਾਰਾਂ ਸੈਕਟਰ ਚੰਡੀਗੜ੍ਹ
ਹੂੰ!
ਹੋਲੀ-ਹੋਲੀ ਹੀ ਚਲੋ। ਚਲੋ! ਚਲੋ! ਮੰਮਾ! ਮੰਮਾ! ਮੰਮਾ
ਹੂੰ
ਗਰਮੀ ਵੀ ਤਾਂ ਬਾਰਿਸ਼ ਤੋਂ ਬਾਅਦ ਇੱਥੇ ਤਾਂ ਬਹੁਤ ਗਰਮੀ ਹੋ ਗਈ ਹੁਣ।
ਹਾਂ।
ਹੂੰ, ਹੁਣ ਮਜ਼ਿਦਾ ਹੋ ਗਈ ਔਰ ਨਹੀਂ ਤਾਂ ਹਵਾ ਚੱਲੀ ਨਾ ਉਸ ਟੈਮ, ਤਾਂ ਬੌਤ ਵਧੀਆ ਹੋ ਗਿਆ ਸ
ਹਮ ਹਮ ਹਮ
ਆ ਜਾ।
ਆਜਾ ਉਹੀ ਕਹਿ ਰਿਹਾ ਮੁਝੇ ਬੈਠ ਜਾ।
ਕਾਹੋ
ਬੈਠ ਕੇ ਹੁਣ ਕਹਿੰਦਾ ਰੋਟੀ ਖਵਾ। ਆਆ! ਨਹੀਂ ਦੋ ਤਾਂ ਦਸੰਬਰ ਚ ਹੋਊਗਾ ਹੁਣ ਤਾਂ ਇਹ
ਇੱਕ ਸਾਲ ਹੋਰ ਫਿਰ ਸਕੂਲੇ ਜਾਣ ਲੱਗ ਪਏਗਾ।
ਹਾਂ, ਇੱਕ ਸਾਲ ਹੋ ਸਾਢੇ ਤਿੰਨ ਨਹੀਂ ਪਹਿਲੇ ਰੋਟੀ ਖਾਓ! ਬੁੱਬੂ ਬੁਬੂ ਕੁਛ ਨੀਰੇ ਬਟਾ ਬੂਬੂ ਚਾਹੀਏ ਇਸ ਕੋ ਬਸ।
ਹਾਂ ਉਹ ਕੁਛ ਮ ਮੈਮ ਨੂੰ ਹੋਰ ਕੀ ਚਾਹੀਦਾ ਛੋਟੇ ਨੂੰ
ਬਸ ਅਬ ਸਾਰਾ ਦਿਨ, ਯਾਰ ਮੈਂ ਪਈ ਵੀ ਹੋਵਾਂਗੀ ਨਾ, ਫੇਰ ਵੀ ਫੇਰ ਵੀ ਇਨੇ ਆਕੇ ਨਾ ਠੀਕ ਹੈ ਨਾ ਬੁੱਬੂ, ਸਹੀ ਗੱਲ ਆ ਫੇਰ ਇਹਨਾ। ਗੁੱਸਾ ਆਂਦਾ ਨਾ, ਕਿ ਬੰਦਾ ਦੋ ਮਿੰਟ ਵੀ ਨਹੀਂ ਲੇਟ ਸਕਦਾ।
ਸਹੀ ਗੱਲ ਆ। ਅੱਛਾ ਜਿੱਦਾਂ ਇਹਦੇ ਚ
ਹੁਣ ਤ ਤੁਹਾਡਾ ਫੋਨ ਆਇਆ ਤਾਂ ਉਹਦੇ ਨਾਲ ਵੀ ਟਾਸਕ ਕੰਪਲੀਟ ਹੋਗਾ
ਮੇਰਾ ਜਦੋਂ ਨਹੀਂ
ਹੁਨ ਮੈਂ ਫੋਨ ਕੀਤਾ ਸੀ ਤੁਹਾਡਾ ਟਾਸਕ ਕੰਪਲੀਟ ਹੋਇਆ ਹੋਇਆ ਨੀ
ਨਾ
ਅੱਛਾ
ਤਰਨ ਨਾਲ ਈ ਹੋਇਆ
ਅੱਛਾ
ਹੁ
ਇਹਏ ਤਾਂ ਗੋਲਤਾ
ੳਹੀ ਜੇ ਆਪਾਂ ਸੁਨ ਵੀ ਰਹੇ ਹਾਂ ਫਿਰ ਵੀ ਟਾਸਕ ਕੰਪਲੀਟ ਹੋਣਾ ਚਾਹੀਦਾ ਨਾ
ਹਾਂ ਸੁਣਨ ਨਾਲੋਂ ਵੀ ਹੋਣਾ ਚਾਹੀਦਾ
ਹੁ
ਟਾਸਕ ਤਾਂ ਟਾਸਕ ਈ ਆ
ਹਾਂ
ਹੁ
ਪਰ ਨਹੀਂ ਹੋ ਰਿਹਾ ਨਹੀਂ ਹੋ ਰਿਹਾ
ਫੇਰ ਅਮਾਊਂਂਟ ਦਾ ਕੀ ਹੈ ਜਿੱਦਾਂ ਅਸੀਂ ਕੱਲ ਕੋਲਾ ਕੀਤੀਆਂ ਨਾ ਕੱਲ ਵੀ ਕੀਤੀ ਸੀ ਪਰਸੋਂ ਤਾਂ ਉਹਦੇ ਤਾਂ ਐਡ ਹੋਏ ਨੀ ਪਰਸੋਂ ਉਹਦੇ ਹੀ ਹੋ ਰੱਖੇ ਨੇ ਜੋ ਪਹਿਲੇ ਟਾਸਕ ਹੋਏ ਸੀ
ਨਾਲ ਦੇ ਨਾਲ ਉਹਨੂੰ ਸਮਿਟ ਕਰਦੀ ਰਹਿ
ਹਾਂ ਸਬਮਿਟ ਤਾਂ ਮੈਂ ਕੀਤਾ ਸੀ
ਹੁ
ਤੇਰੇ ਉਹ ਚ ਪ੍ਰੋਸੈਸਿੰਗ ਚ ਸ਼ੋ ਕਿੰਨੇ ਹੋ ਰਹੇ ਅਮਾਂੳਂਟ
ਥਰੀ ਟਵੈਂਂਟੀ ਨਾਈਨ
ਅੱਛਾ ਮੇਰੇ ਤੇ ਹਾਲੇ ਵਨ ਏਟੀ ਸੇਵਨ
ਮੈਨੂੰ ਲੱਗਦਾ ਹੁਨ ਪੰਦਰਾਂ ਟਾਸਕ ਤੁਹਾਡੇ ਕਿੰਨੇ ਟਾਸ ਕਿੰਨੇ ਟਾਸਕ ਹੋ ਗਏ
ਹੁਨ ਮੇਰੇ ਹੋ ਗਏ
ਅੱਛਾ ਠੀਕ ਆ ਹਲੇ ਸਾਡੇ ਦਸ ਟਾਸਕ ਤੋਂ ਬਾਅਦ ਆਈ ਸੀ ਮਨੀ
ਹਾਂ
ਮੇਰੇ ਤੋਂ ਪੰਜ ਟਾਸਕ ਤੋਂ ਬਾਅਦ ਵਨ ਏਟੀ ਸੈਵਨ ਹੈ ਅਤੇ ਜਿਹੜੀ ਦਸ
ਅਕਾਊਂਂਟ ਚ ਆ ਗਏ ਅੱਛਾ ਅੱਛਾ ਨਹੀਂ ਆਪਾਂ ਆਪ ਨੀ ਮੰਮਾ ਖਵਾ ਰਹੀ ਨਹੀਂ ਨਹੀਂ
ਉਹ ਕਹਿ ਰਹੇ ਸੀ ਪਹਿਲੀ ਅਮਾਊਂਟ ਆਣ ਚ ਦੇਰ ਲੱਗਦੇ ਓਦੇ ਬਾਅਦ ਤੋਂ ੳਦੇ ਬਾਅਦ ਤਾਂ ਜਲਦੀ ਜਲਦੀ ਆਣ ਲੱਗਾ
ਅੱਛਾ ਅੱਛਾ
ਹੁ
ਠੀਕ ਹੈ
ਹੁ ਸਹੀ ਆ
ਯਾ ਮੈਂ ਲੁਨ ਪਾਣਾ ਭੁੱਲਗੀ
ਠੀਕ ਆ।
ਸੱਚੀ ਗੱਲ੍ਹ ਹੈ।
ਪੂਰੀ ਸਬਜ਼ੀ 'ਚ।
ਹਾਂ, ਮੈਨੂੰ ਮਿੱਠੀ-ਮਿੱਠੀ ਲੱਗੀ ਜਾਂਦੀ ਹੁਣ।
ਜਾਓ ਫੇ਼ਰ ਦੁਬਾਰਾ ਨੂਨ ਪਾਓ।
ਬੱਸ ਹੁਣ ਇਦਾਂ ਹੀ ਖਾ ਲਿਆ
ਹਮ ਇਹ ਤਾ ਹੈ।
ਇਹਨਾ ਨੇ-
ਹੋਰ ਫੇ਼ਰ ਉਹਨਾਂ ਕੋਲ਼ ਡਾਇਟ 'ਚ ਪਲੈਨ ਵੀ ਦਿੱਤਾ ਹੋਣਾ?
ਹਾਂ ਡਾਇਟ ਪਲੈਨ ਸਵੇਰੇ ਉੱਠ ਕੇ ਲੈਮਨ ਵਾਟਰ ਪੀਣਾ।
ਹਾਂ।
ਫੇ਼ਰ ਦੋ ਰੋਟੀ ਖਾਣੀ ਆ ਬਸ, ਨਾਲ਼ ਕੋਈ ਸਬਜ਼ੀ ਹੋ ਜਵੇ। ਦੁਪਹਿਰ ਨੂੰ ਦੋ ਰੋਟੀ, ਰਾਤ ਨੂੰ ਇੱਕ ਰੋਟੀ ਬੱਸ, ਹਮ।
ਹਮ ਔਰ ਹੋ ਹੋਰ ਕੁਛ, ਵਿੱਚੇ ਦਿ ਦਿਨੇ ਹੋਰ ਭੁੱਖ ਲੱਗੇ? ਹੈਂ।
ਪ੍ਰੋਟੀਨ ਚੱਲੂਗਾ।
ਪ੍ਰੋਟੀਨ ਚੱਲੂਗਾ ਹਾਂ, ਪ੍ਰੋਟੀਨ ਮੈਂ ਇੱਥੇ ਵੀ ਕਿਸੇ ਤੋਂ ਸੁਣਿਆ ਓ ਕਹਿੰਦੇ ਮੈਂ, ਮੈਂ ਤਾਂ ਸੋਚਦੀ ਪ੍ਰੋਟੀਨ ਨਾਲ਼ ਵੇਟ ਗੇਨ ਹੁੰਦਾ।
ਹਮ।
ਹਮ।
ਪ੍ਰੋਟੀਨ ਵੇਟ ਲੂਸ 'ਚ ਵੀ ਕੰਮ ਆਂਉਦਾ ਪਲੇ ਵੇਟ
ਤੇ ਦੋਨੇ ਅ ਦੋਨੋ ਪ੍ਰੋਟੀਨ ਅਲੱਗ-ਅਲੱਗ ਹੁੰਦੇ ਨੇ? ਅੱਛਾ!
ਜਿਵੇਂ ਬੇਸਣ ਦਾ ਛਿੱਲਾ ਹੋ ਗਿਆ ਨਾ ਜਿਵੇਂ ਪੂੜਾ ਕਹਿੰਦੇ ਅਸੀਂ।
ਅੱਛਾ ਇਹ ਕਹੇ ਗਲ ਪ੍ਰੋਟੀਨ ਤਾਂ ਉਹ ਵੀ ਨੀ ਲੈਣਾ ਚਾਹੀਦਾ ਉਹ ਕਿਡਨੀ ਸਕੋੜ ਦਿੰਦਾ।
ਕੌਣ?
ਪ੍ਰੋਟੀਨ, ਹਮ, ਚਾਹੇ ਵੇਟ ਗੇਨ ਕਰਨੇ ਕਾ ਹੋ ਚਾਹੇ ਲੋਸ।
ਪ੍ਰੋਟੀਨ ਓਦਾਂ ਨੀ ਜਿਵੇਂ ਪਾਊਡਰ ਲੈ ਰਹੀਂ ਆਂ ਮੈਂ, ਨਾ। ਜਿਵੇਂ ਸੈਲਡ ਹੋ ਗਿਆ, ਪਨੀਰ ਹੋ ਗਿਆ, ਸੋਇਆ ਬੜੀ ਹੋ ਗਈ।
ਠੀਕ ਐ ਠੀਕ ਆ।
ਹਮ, ਓਦਾਂ ਦਾ ਪ੍ਰੋਟੀਨ ਕਹਿ ਰਹੀ ਆਂ।
ਅੱਛਾ ਮੈਂ ਸੋਚਿਆ ਪਾਊਡਰ ਆਲਾ।
ਪਾਊਡਰ ਨੀ ਉਹ ਤਾਂ ਖ਼ਰਾਬ ਕਰਦਾ।
ਹਾਂ ਮੈਂ ਤਾਂ ਪਾਉਡਰ ਵਾਲਾ ਸੋਚਿਆ ਸੀ, ਤੇ ਜਿਹੜੇ ਜਿਮ ਫਰੀ ਹੁੰਦੇ ਨੇ ਉਹ ਪੀਂਦੇ ਨੇ।
ਯਾਰ ਉਹਨਾਂ ਦਾ ਫਿ਼ਰ, ਪਤਾ ਨੀ ਕੀ ਹਾਲ ਹੁੰਦਾ ਹੋਣਾ।
ਉਹਨਾਂ ਨੂੰ ਨੁਕਸਾਨ ਕਰਦਾ।
ਉਹ ਫੇ਼ਰ ਅ ਵਰਕ ਆਊਟ ਕਰਕੇ ਕਰ ਲੈਂਦੇ ਹੋਣੇ ਆਪਣਾ। ਸਾਰਾ ਕੁਛ, ਹਮ। ਕਦੀ ਬੁੱਬੂ ਨੂੰ ਉਹਨੇ ਰੋਟੀ ਖਾ ਲਈ ਬੁਬੂ ਦੇ
ਕਹਿ ਇੱਕ ਪਾਸੇ ਰੋਟੀ ਖਾਓ।
ਹਦਾ
ਅੱਛਾ ਹੁਣ ਆਈ ਇਹਦੀ ਆਵਾਜ਼।
ਹਾਂ ਛੋਈ ਬੁੱਬੂ ਕਹਿੰਦਾ ਥੋੜੀ ਸੀ ਬੁੱਬੂ ਦੇ ਦੋ।
ਅੱਛਾ ਥੋਈ ਸ਼ੀ।
ਹਾਂ ਥੋੜੀ ਜੀ ਬੂਬੂ ਦੇ ਦੋ ਬਸ ਇਹਨੂੰ।
ਥੋੜੀ ਜੀ ਨਾਲੋਂ ਕੀ ਹੋਊਗਾ ਜੀਅ ਭਰਜੂਗਾ? ਪੇਟ ਤਾਂ ਭਰੂਗਾ ਨੀ, ਰੀਤ ਭਰਜੂਗੀ। ਹਮ
ਨੀਂ ਨੀਂਤ ਫਿਟਕੀ ਹੋਈ ਆ ਹਜੇ, ਹਾਂ
ਸਹੀ ਆ।
ਬੋਲੋ ਹੁਣ ਨੇਹਰਾ ਨਾ ਬੱਬੂ ਹੁਣ ਨੀਂਦ ਭੱਜ ਜੁਗੀ। ਹਮ, ਹਮ ਹਾਂ ਤੂੰ।
ਸਹੀ ਇਹ ਛੋਟੇ ਹੁੰਦੇ ਹੀ ਚੰਗੇ ਲੱਗਦੇ। ਜਦੋਂ ਏਦਾਂ ਦੀ ਗੱਲਾਂ ਕਰਦੇ ਨੇ ਹਨਾ, ਇਹ ਦੇ ਦੋ ਉਹਦੇ ਦੋ ਮਤਲਬ ਨਾਮ ਛੋਟਾ ਹੁੰਦਾ ਕਹਿੰਦੇ ਮਾਮੇ ਤੋਂ ਟਿਕ ਟੋਕ ਨੀ ਆਂਦੀ ਸੀ।
ਹਾਂ, ਹਾਂ, ਹਾਂ।
ਟੀਟਾ ਬਏ ਟੀਟੋ ਬਏ
ਸਾਨੂੰ ਰਾਤ ਨੂੰ ਪਤਾ ਕੀ ਕਹੂਗਾ ਆਊ ਪੈਰ ਥੱਲੇ ਮਾਰ ਕੇ। ਇਹ ਕਹਿੰਦਾ ਆਊ ਹਾਂ ਹਾਂ। ਕਿਦਾ ਆਉ ਆਹੋ।
ਕਿ ਤੋ ਗੁੰਡਾ
ਹਾਂ ਤੇ ਵਾਸ਼ਰੂਮ ਚ ਬੈਠਾ ਹੋਊਗਾ ਪੋਟੀ ਕਰ ਰਿਹਾ ਹੋਉਗਾ ਨਾ। ਉਦੋਂ ਅੱਖਾਂ ਕੱਢੂਗਾ ਸਾਨੂੰ ਕਿ ਵੀ ਆਊ।
ਅੱਛਾ।
ਇੱਕ ਤਾਂ ਇੱਕ ਤਾਂ ਹਾਂ ਇੱਕ ਤਾਂ ਤੇਰੀ ਪੋਟੀ ਕਰਾਰੇ ਅਸੀਂ ਸਾਨੂੰ ਹੀ ਕਹਿ ਕਹਿਣ ਲੱਗਿਆ ਵੀ ਆਓ।
ਖਾਇਆ ਕਿੰਨੇ ਇਹਨੂੰ ਅਭਿਸ਼ੇਕ ਨੇ ਸਿਖਾਇਆ ਉਹਨੂੰ ਜ਼ਰੂਰ
ਇਹ ਸਾਰੀਆਂ ਗੱਲਾਂ ਉਹਦੇ ਤੋਂ ਹੀ ਸਿੱਖੀਆਂ ਇਹਨੇ।
ਹਾਂ ਆਊ ਅਲੀ ਤਾਂ
ਹਾਂ ਹਾਂ, ਹਾਂ ਤੇ ਹੁਣ ਇੱਕ ਹੋਰ ਉਹਨੇ ਇੱਕ ਹੋਰ ਸਿਖਾਇਆ ਜਿਵੇਂ ਪਟਾਕਾ ਨੀ ਹੁੰਦਾ ਪਟਾਕੇ ਚਲਦੇ
ਹਾਂ,
ਤੇੰਨਾ ਤਾਕਾ ਚਾਦੁੰਗਾ
ਤਾਕਾ ਚਾਦੂੰਗਾ ਅਛਾ ਸਹੀ ਹੈ ਕੇ ਚਲਾ ਦੇ ਤਾਕਾ ਜਾਊ ਹਚੋ ਤੱਕ ਜਾਊ ਕਿ ਦੁਆਰਾ ਬੋਲੀ
ਦੁਆਰਾ ਬੋਲੀ ਦੁਆਰਾ ਬੋਲੀ ਤਾਕਾ ਚਾਊ ਕੇਸੇ ਬਤਾ ਤਾਕਾ
ਹੁਣ ਨੀ ਬੋਲਣਾ
ਮਤਲਬ ਤਾਕਾ ਚਾਊ ਤਾਕਾ ਚਾਊ ਬਜਾਓ ਪਤਾਕਾ
ਕੇ ਨੀਚੇ ਜਾ ਕੇ ਵਜਾ ਦੇ
ਪਤਾਕਾ ਜਾਓ ਪਤਾਕਾ ਚਾਓ ਹੁਣ, ਹੁਣ, ਹੁਣ, ਹੁਣ ਬੈਠੂਗਾ ਤੇ ਬਾਂਹ ਅੱਗੇ ਕਰਕੇ ਨਾ ਫ ਇੱਕ ਫਿੰਗਰ ਉਹ ਉਹ ਕਰਕੇ ਫੇਰ ਗਾਂ ਗਾ ਥਾਂ
ਅੱਛਾ, ਅੱਛਾ ਬਈ ਏਦਾਂ ਵੱਜਦਾ ਪਟਾਕਾ
ਦਵਾ ਇਹਦਾ ਵਾਜਦਾ ਪਟਾਕਾ
ਇਹਦਾ ਵਾਜਦਾ ਪਟਾਕਾ
ਹਮ ਪਟਾਕਾ ਚਾ ਹਾਂ
ਹਮ।
ਅ ਫਿਰ ਜੇ ਅਸੀਂ ਤੰਗ ਕਰ ਰਹੇ ਹੋਣਗੇ ਨਾ ਇਹਨੂੰ ਕਹੂਗਾ ਬਸ
ਅੱਛਾ ਬੱਸ।
ਬੱਛ,,,
ਵੀ ਹੋ ਗਿਆ ਹੁਣ।
ਹਾਂ ਹੋ ਗਿਆ ਹੁਣ ਹੋਣ ਨੀ
ਸਹੀ ਆ।
ਹਮ, ਪਤਾ ਨੀ ਕਿੱਥੋਂ ਸਿੱਖਿਆ। ਤੁਸੀਂ ਸਿਖਿਆ ਗੱਲਾਂ ਇਹਨੇ,
ਆਪਣੇ ਦਿਮਾਗ ਚ ਆਉਂਦੇ ਇਹਨਾਂ ਦੇ, ਪਹਿਲੀ ਵਾਰੀ ਪ੍ਰੱਬ ਨਾ, ਬੈਡ ਤੋ ਥੱਲੇ ਉ ਅਹ ਪਹਿਲੀ ਵਾਰੀ ਡਿੱਗਿਆ ਸੀ ਤਾਂ ਇਹਨੇ ਸੋਚ ਸੋਚਿਆ ਕਿ ਵੀ ਮੈਂ ਇਹ ਤਾਂ ਇੱਦਾਂ ਦਾ ਡਿੱਗ ਜਾਂਦਾ ਵੀ ਮੰਮਾ ਤਾਂ, ਮੈਨੂੰ ਬੈੱਡ ਦੇ ਉੱਪਰ ਛੱਡ ਕੇ ਚੱਲ ਜਾਂਦੀ ਹੈ। ਤਾਂ ਇਹਨੇ ਕੀ ਸਕੀਮ ਲੜਾਈ ਸਾਰੇ ਪਿੱਲੋਂ ਪਹਿਲੇ ਥੱਲੇ,
ਹੂੰ, ਹੂੰ।
ਫੇਰ ਉਹਦੇ ਚ ਕੀ ਪਤਾ ਪਹਿਲਾਂ ਵਨ ਪੈਰ ਰੱਖਿਆ ਨੇ ਥੱਲੇ ਤੇ, ਫਿਰ ਵਨ ਪੈਰ ਰੱਖੇ ਤਾਂ ਇਹਨੇ ਦੇਖਿਆ ਕਿ ਹੁਣ ਮੈਂ ਬਈ ਥੱਲੇ ਉਤਰ ਪਾਊਂਗਾ ਕਿ ਨਹੀਂ। ਤਾਂ, ਫੇਰ ਦੂਜਾ ਪੈਰ ਰੱਖ ਕੇ ਦੇਖ, ਫਿਰ ਦੂਜਾ ਪਿੱਲੋ ਰੱਖਿਆ, ਫਿਰ ਇਹਨੇ ਦੇਖਿਆ, ਵੀ ਬੈਲੈਂਸ ਠੀਕ ਹੋ ਗਿਆ ਹੁਣ ਲੈਵਲ ਦਾ। ਤਾਂ ਫਿਰ, ਫੇਰ ਉਤਰਿਆ। ਫਿਰ ਇੱਕ ਪੈਰ ਉੱਤਰ ਕੇ ਫਿਰ ਦੁਬਾਰਾ ਮੇਰਾ ਪੈਰ ਏਦਾਂ ਫੜ ਕੇ ਆਇਆ ਵੀ ਹਾਂ ਵੇਖ ਦੇਖੋ। ਬੋਲਣਾ ਨਹੀਂ ਆਤਾ ਫਿਰ ਬੈੱਡ ਪੇ ਚੜ੍ਹ ਕੇ ਵੀ ਦਿਖਾਇਆ ਵੈਸੇ ਹੀ ਫਿਰ ਉੱਤਰ ਕੇ ਵੀ ਦਿਖਾਇਆ।
ਤੇ ਜਦੋਂ ਨੰਗਾ ਹੁੰਦਾ ਨਾ ਡਾਈਪਰ ਨੀ ਪਾਇਆ ਹੁੰਦਾ। ਤੇ ਕਿਨਾਰੇ ਤੇ ਫਸ ਜਾਂਦਾ ਨਾ ਇਹ।
ਹੂੰ।
ਫਿਰ ਕਹੇਗਾ ਤੋਤੋਂ ਫਚ ਗਈ।
ਹੈ, ਕਿਹੋ ਤੂੰ ਕਿਉਂ ਫਸਾਈ।
ਹਾਂ, ਫਿਰ ਅਸੀਂ ਕਹਿੰਦੇ ਹਾਂ, ਫਸੀ ਰਹਿਣ ਦੇ ਏਦਾਂ ਹੀ ਰਹਿ।
ਹਾਂ।
ਹੈ ਨਾ ਮੰਮਾ ਤੋਤੋਂ ਫਚ ਗਈ।
ਬਜੀ ਕਿ ਕੀ ਉਹ ਪੰਗੇ ਲੈ ਰਿਹਾ ਸੀ।
ਉਹ, ਕਹਿੰਦਾ ਪਿਆ ਮੈਨੂੰ, ਧਾਕਾ ਚਲਾਓ ਮੇਰੀ ਗੱਲਾਂ ਕਰਦੀਆਂ ਕਹਿੰਦੇ।
ਮੈਸ਼ੀ, ਉਹ ਓਦੀ ਗੱਲਾਂ ਕਰੇ ਕਹਿੰਦਾ ਟਾਕਾ ਬਜਾਓ। ਤੇਰੇ ਕੰਨ ਥੱਲੇ ਚ ਬਜਾਊਗਾ ਪਟਾਕਾ। ਮੇਰੀ ਸ਼ਿਕਾਇਤ ਲਾਈ ਨਾ ਤੂੰ, ਜਾਊ ਟਾਕਾ।
ਕਿਆ ਮੈਨੂੰ ਕਹਿੰਦਾ ਪਟਾਕਾ ਚਲਾਓ, ਮੈਂ ਇਹਦੀਆਂ ਗੱਲਾਂ ਕਰ ਰਹੀ ਆ ਨਾ।
ਅਹ ਅੱਛਾ, ਇਹਨੇ ਵੀ ਸਮਝ ਆ ਗਈ ਵੀ, ਮੇਰੀ ਬੇਜ ਤੀ ਹੋ ਰਹੀ ਹੈ ਤਾਂ, ਮੈਂ ਪਟਾਕਾ ਜਾਊ।
ਹਾਂ, ਮੈਨੂੰ ਡਰਾ ਰਿਹਾ ਹੁਣ।
ਸਹੀ ਆ ਸਹੀ ਚ ਟਾਈਮ ਹੋ ਗਿਆ, ਫਿਰ ਦੁਬਾਰਾ ਕਰਾਂਗੇ, ਕੋਲ ਕੱਟ ਕੇ,
ਮੈਂ ਰੋਟੀ ਖਾ ਲਾ, ਫਿਰ ਕਰਦੀ ਆਂ, ਠੀਕ ਹੈ, ਠੀਕ ਹੈ। ਹਾਂ, ਚਾਹ ਪਾਪਾ,
ਹੈਂ, ਪਾ ਚਾਹ,
ਹੁ